ਹੈਲੋ।
ਹੈਲੋ।
ਹਾਂਜੀ, ਸਸ਼੍ਰੀ ਕਾਲ ਜੀ।
ਸ਼ਸੀ ਕਾਲ ਜੀ ਠੀਕ ਓ ਵਧੀਆ?
ਬੱਸ ਵਧੀਆ-ਵਧੀਆ, ਤੁਸੀ ਸੁਣਾਓ?
ਹਾਂਜੀ, ਵਧੀਆ।
ਹੋਰ ਕੀ ਕਰਦੇ ਤੁਸੀਂ?
ਬੱਸ ਉਹਨੇ ਕੱਪੜੇ ਵੋਸ਼ ਕੀਤੇ ਸੀ ਵੋਸ਼ ਕਰਕੇ ਆਇਆ।
ਅੱਛਾ-ਅੱਛਾ ਚਲੋ। ਵਿਆਹ ਵੀ ਜ਼ਰੂਰੀ ਏ ਐ ਨਾ, ਹਮ ਹੋਰ
ਨਹੀਂ-ਨਹੀਂ ਬਾਰਿਸ਼ ਆ ਰਹੀ ਸੀ ਨਾ ਚਟ ਅੰਦਰ ਬਾਰਿਸ਼ ਹਾਂ, ' ' ਹਾਂਜੀ ਬੱਸ 'ਚ' ਚਾਹੀ ਪੀ ਰਹੇ ਬੰਦੀ ਵੀ ਹਾਂਜੀ
ਕੀ ਗੱਲ ਏ ਢਿੱਲੇ ਲੱਗੇ ਲੱਗਦੇ ਪਏ ਤੁਸੀਂ?
ਹਾਂ ਬੱਸ ਥੋੜ੍ਹਾ ਜਿਹਾ ਮੌਸਮ ਹੋ ਗਿਆ ਨਾ ਥੋੜਾ ਜਿਹਾ ਗੰਨਾ ਦਰਦ ਚੱਲ ਰਿਹਾ ਹੈ, ਤੇ ਥੋੜਾ ਕੱਪੜੇ ਵੀ ਲੇਟ ਹੋ ਗਏ ਅੱਜ। ਮੌਸਮ ਖ਼ਰਾਬ ਐ, ਬਾਰਿਸ਼ ਦਾ ਵੀ ਪਤਾ ਨਹੀਂ ਐ। ਤਾਂ ਮੈਂ ਕ ਵਾਸ਼ ਕਰ ਹੀ ਲਵਾਂ, ਫਿਰ ਕੱਲ੍ਹ ਦੀ ਕੱਲ੍ਹ ਦਿਖੀ ਜਾਏਗੀ। ਕੱਪੜੇ ਤੇ ਰੋਜ਼ ਹੀ ਹੁੰਦਾ ਫੇਰ ਜਿਆਦਾ ਹੁੰਦਾ ਟਾਈ
ਪਾਣੀ ਦੇ ਗਰਾਰੇ ਵਗੈਰਾ ਕਰ ਲੋ ਨਾ।
ਹਾਂ ਸੋਣ ਪਹਿਲੇ ਤੋਂ ਕਰਾਂਗੇ, ਕਿਉਂਕਿ ਉਹਨੂੰ ਕੁਛ ਖਾਵਾਂਗੇ। ਅੱਜ ਰਾਤੀ ਰੋਟੀ ਨੀ ਖਾਈ, ਮੈਂ ਰਾਤੀ ਇੰਝੇ ਸੁੱਤੀ ਹਾਂ, ਕੁੱਛ ਖਾਇਆ ਨੀ ਰਾਤੀ।
ਹੂੰ।
ਤੇ ਹੁਣ ਦਿਨੇ ਕੜੀ ਬਣਾਈ ਸੀ, ਤੋਂ ਮੈਂ ਕਿਹਾ ਫੇਰ ਗਲੇ ਤੇ ਲੱਗੇਗੀ ਉਹ।
ਹਾਂ, ਉਹ ਤੇ ਫੇਰ ਆ।
ਫੇਰ ਖਾਈ ਨੀ ਉਹ ਵੀ, ਗਲਾ ਦਰਦ ਕੁਛ ਖਾਣ ਦਾ ਮਨ ਵੀ ਨੀ ਕਰਦਾ ਫੇਰ।
ਹਮ, ਇਹ ਤਾਂ ਹੈ।
ਹਮ, ਹੋਰ ਦੱਸੋ? ਵਧੀਆ, ਮੌਸਮ ਕਿਵੇਂ ਦਾ ਉੱਧਰ।
ਮੌਸਮ ਤੇ ਗਰਮੀ ਵਾਲਾ ਹੈਗਾ ਪੂਰਾ।
ਅੱਛਾ, ਸਾਡੇ ਤੋਂ ਥੋੜ੍ਹਾ ਸ਼ਾਮੀ ਠੰਡਾ ਹੋਇਆ, ਬਾਰਿਸ਼ ਆਈ ਏ। ਚਾਰ ਵਜੇਲ, ਹੂੰ। ਹੁਣ ਵੀ ਲੱਗਦਾ ਜਿਵੇਂ ਆਏਗਾ, ਮੌਸਮ ਤੋਂ ਹੋਇਆ ਵਾ।
ਹਮ-ਹਮ।
ਹੋਰ ਠੀਕ ਐ ਬੱਚਾ।
ਹਰ ਬੱਚੇ ਵਧੀਆ, ਪਰ ਇੱਥੇ ਤਾਂ ਇੰਨੀ ਪੂਰੀ ਗਰਮੀ ਹੈ।
ਹਮ, ਅੱਛਾ, ਵੈਸੇ ਮੌਸਮ ਸਮੇਂ ਗਰਮੀ ਪੈਂਦੀ ਬਹੁਤ ਵੈਸੇ ਸਾਵਨ ਲੱਗ ਗਿਆ ਹੁਣ ਤੇ।
ਹਮ-ਹਮ, ਸਾਵਣ ਲੱਗ ਗਿਆ, ਹਮ।
ਸਾਵਨ ਲੱਗ ਗਿਆ। ਦੇਖੋ ਕਿੰਨੀ ਬਰਸਾਤ ਆਉਂਦੀ ਪਤਾ ਚੱਲੇਗਾ, ਸਾਵਨ ਵਿੱਚ।
ਹੋਰ। ਕਿੱਥੇ ਹੁਣ ਤੇ ਬਰਸਾਤਾਂ ਵੀ ਨੀ ਰਹੀਆਂ, ਨਾ ਗਰਮੀਆਂ ਰਹੀਆਂ।
ਹਾਂ, ਗਰਮੀ ਦਾ ਨਸਾ 'ਚ ਮੋਸਮ ਦਾ ਪਤਾ ਨਹੀਂ ਚੱਲਦਾ। ਧੁੱਪ 'ਚ ਵੀ ਬਰਸਾਤਾਂ ਆਉਂਦੇ। ਅਕੇ ਧੁੱਪ ਆਂਦੀ। ਬਰਸਾਤ ਆ ਰਹੀ ਏ, ਇਕਦਮ ਬਰਸਾਤ ਹੁੰਦੀ, ਦੀ ਧੁੱਪ ਖੜੀ ਹੋ ਗਈ, ਮੌਸਮ ਤੋਂ ਕੋਈ ਨੀ ਹੈ, ਮਤਲਬ। ਠੰਡਾ ਹੁੰਦਾ ਜੇ ਬਰਸਾਤਾਂ ਆਜੇ, ਤਾਂ ਥੋੜਾ ਬਹੁਤ ਠੰਡਾ ਹੁੰਦਾ।
ਮੌਸਮ ਖੁੱਲ ਜਾਂਦਾ ਜੇ, ਇਹ ਤਾਂ ਮੌਸਮ ਹੋਰ ਉਮਸ ਹੋ ਗਈ, ਬਰਸਾਤ ਤਾਂਦੀ ਹੁੰਮਸ ਹੋ ਜਾਂਦੀ, ਹੋਰ।
ਹਾਂ ਬਲਕਿ ਹੋਰ ਗਰਮੀ ਹੋ ਜਾਂਦੀ ਸੀ, ਤੁਸੀਂ ਉਹਦੇ ਨਾਏ ਤਾਂ ਵਧੀਆ। ਮੌਸਮ ਤਾਂ ਖ਼ਰਾਬ ਹੋ ਜਾਂਦਾ, ਐ ਜੋ ਤਬੀਅਤਾਂ ਤਾਂ ਖਰਾਬ ਹੋ ਰਹੀ ਹੈ, ਮੌਸਮ ਦੀ ਵਜ੍ਹਾ ਨਾਲ। ਸਾਰਾ ਡਿਸਟਰਬ ਹੋਇਆ ਪਿਆ। ਬੁਖਾਰ ਆ ਰਹੇ ਨੇ, ਇਹ ਖਾਸੀ-ਜ਼ੁਕਾਮ ਸਭ ਇਹਦੇ ਨਾਲ ਹੱਥ ਪੈਰ ਪੀੜ ਹੋਣਾ ਸਭ ਚੱਲ ਰਿਹਾ।
ਉਹ ਤਾਂ ਹੈ ਹੀ ਆ।
ਗੰਦੇ- ਗੰਦੇ ਕੀੜੇ ਆ ਰਹੇ ਹੈ, ਮੌਸਮ ਦੀ ਵਜਾ ਨਾਲ ਹੀ ਆ ਰਹੇ ਹੈ।
ਹਾਂ ਕਿੰਨਾ ਕੁਛ ਆ ਜਾ ਹੁਣ ਉਹ ਨਾ ਵੈਸੇ ਵੀ ਇ ਸਾਵਨ ਦਾ ਮਹੀਨਾ, ਹੁਣ ਸਾਰਾ ਕੁਛ ਹੀ ਨਿਕਲੇਗਾ।
ਹਹ ਕੀੜੇ ਵਗੈਰਾ ਨਿਕਲਦੇ ਗੰਦੇ -ਗੰਦੇ, ਉਹੀ ਆ ਨਾ। ਲਾਈਟ ਚਲਾਉ, ਤਾਂ ਟਿੱਡੀਆਂ ਆ ਜਾਂਦੀਆਂ ਐ।
ਹਮ, ਹੁਣ ਦਿਨ ਵੀ ਤਾਂ ਹੁਣ ਇਹਨਾਂ ਦਾ ਹੀ ਨਾ ਹੁਣ ਸਾਰਾ ਕੁਛ ਨਿਕਲੇਗਾ ਹੁਣ।
ਹਮ ਮੌਸਮ ਗੰਦਾ ਹੀ ਚੱਲਦਾ ਆ ਤੇ
ਹਾਂ, ਉਹੀ ਤੇ।
ਐਸੇ ਹਿਸਾਬ ਮੌਸਮ ਸਹੀ ਹੁੰਦਾ।
ਹਮ ਸਹੀ ਆ ਹੋਰ ਸੁਣਾਓ?
ਬਸ ਵਧੀਆ-ਵਧੀਆ ਚੱਲ ਰਿਹਾ।
ਬਸ ਸਭ ਠੀਕ ਸਭ ਠੀਕ।
ਹਮ ਹੋਰ। ਹੈਏ
ਬੱਚੇ ਵਧੀਆ ਸਕੂਲ ਵਗੈਰਾ ਚੱਲ ਵਧੀਆ।
ਬੱਚੇ ਹੋਰ ਵਧੀਆ ਬੱਚਿਆਂ ਦੇ ਵੀ ਉਹੀਓ ਲੱਗੇ ਰਹਿੰਦੇ ਬੱਚਿਆਂ ਦੇ ਵੀ। ਕਸਰਤ ਹੁੰਦੀ ਰਹਿੰਦੀ ਸਵੇਰੇ ਸਕੂਲ ਫਿਰ ਟਿਊਸ਼ਨਾਂ ਵੱਲ ਹਮ ਤੇ।
ਹੋ ਜਾਏਗਾ ਬਾਰਕ ਵਗ ਚੱਲਗਾ ਨਾ ਥੋੜਾ ਜਹ। ਵਰ ਕੇ ਚ ਜਾਏਗਾ ਥੋੜਾ।
ਉਹ ਤਾਂ ਬੱਚਿਆਂ ਦੀ ਵੀ ਹੋ ਜਾਂਦੀ ਐ। ਪੂਰੀ ਹੋ ਜਾਂਦੀ ਐ ਬੱਚਿਆਂ ਦੀ।
ਹਮ
ਹੋਰ ਹਮ, ਅੱਛਾ ਤੁਸੀਂ ਸੂਟ ਵਗੈਰਾ ਲੈਦੇ ਹੋ ਤੇ ਤੁਸੀ ਕਿਤੇ ਔਨਲਾਈਨ ਸ਼ੋਪਿੰਗ ਕਰਦੇ ਹੋ। ਜਾਂ ਫਿਰ ਵੈਸੇ ਤੁਸੀ ਕਿਤੋਂ ਮਤਲਬ ਮਾਰਕੀਟ ਤੋਂ ਜਾ ਕੇ
ਅਸੀ ਸ਼ੋਪ ਤੋਂ ਵੀ ਲੈ ਲੈਨੇ ਆਂ, ਮਾਰਕੀਟ ਤੋਂ ਵੀ ਲੈ ਲੈਨੇ ਆਂ ਮਤਲਬ ਔਨਲਾਈਨ ਘੱਟ ਹੀ ਏ ਸਾਡਾ। ਲੇਕਿਨ ਕਿਸੇ ਨੇ ਦੱਸਿਆ ਵੀ ਅੱਛਾ ਹੀ ਏ ਅ ਸੋਚ ਕੇ ਟਰਾਈ ਕਰਾਂਗੇ।
ਹਮ। ਹਮ।
ਮੰਗਾਏ ਤਾਂ ਬਹੁਤ ਘੱਟ ਐ ਲੇਕਿਣ ਸੋਚ ਰਿਹਾ ਕਰਾਂ ਨਾ।
ਹਮ ਮੈਂ ਵੀ ਓਨਲਾਈਨ ਘੱਟ ਹੀ ਮੰਗਾਣੀ ਆਂ।
ਹਮ।
ਹਾਂ, ਓਨਲਾਈਨ ਤੇ ਮੈਨੂੰ ਵੀ ਥੋੜਾ ਘੱਟ ਸਮਾਂ ਮੈਂ ਸੂਟ ਲੈਣੇ ਸੀ। ਚਾਰ-ਪੰਜ। ਮੈ ਕਿਹਾ ਚਲੋ ਤੁਹਾਨੂੰ ਪੁੱਛਣੀ ਆ। ਤੁਹਾਨੂੰ ਤੁਸੀਂ ਲੈਂਦੇ ਹੋ ਨਾ ਤੇ ਔਨਲਾਈਨ ਵਗੈਰਾ ਲੈ ਲਿਆ ਹੀ ਜੇ ਲੈ ਲਿਆ ਮੈਂ ਕਿਹਾ ਚਲੋ ਮੈਂ ਤੁਹਾਨੂੰ ਪੁੱਛਣੀ ਆ। ਕਿ ਤਾਂ ਕਰਕੇ ਫਿਰ। ਤੁਹਾਨੂੰ ਮੈਂ ਫੋਨ ਲਾਇਆ ਮੈਂ ਕਿਹਾ ਪੁੱਛਾਂ ਉਹਨਾਂ ਨੂੰ ਵੀ ਲੈਣ-ਦੇਣ ਸੂਟ।
ਹਮ ਕੱਪੜੇ ਤਾਂ ਐਵੇਂ ਆਪਾਂ ਸ਼ੋਕ ਤੋਂ ਖਰੀਦਦੇ ਆ। ਆਪਾਂ ਦੇਖ ਕੇ ਲੈ ਲੈਣੇ ਹੁਨੇ ਆ। ਔਨਲਾਈਨ ਤਾਂ ਫਿਰ ਰਹਿੰਦਾ-ਰਹਿੰਦਾ ਚੀ ਸਮਝ ਆਈ ਨਹੀਂ ਆਈ ਫਿਰ ਰਿਨ ਕੋ ਕੱਪੜਾ ਕਿਵੇਂ ਕੱਪੜਾ ਕਿਵੇ ਦਾ ਆਇਆ ਅੱਛਾ ਵੀ ਆਇਆ ਐ। ਉਹ ਚੀਜ਼ ਹੁੰਦੀ ਐ। ਪਤਾ ਨਹੀਂ ਕਦੇ ਚੀਜ਼ਾਂ ਖ਼ਰਾਬ ਵੀ ਆਂਦੀ ਏ। ਕਈ ਚੀਜ਼ਾਂ ਅੱਛੀ ਵੀ ਐ। ਲੇਕਿਨ ਇੱਕ ਕੱਪੜਾ ਦਾ ਹੁੰਦਾ ਐ ਕੱਪੜਾ ਤਾਂ ਥੋੜਾ ਦੇਖੋ। ਆਪਾਂ ਸ਼ੋਪ ਤੋਂ ਲਈ ਤਾਂ ਮੈਂ ਤਾਂ ਕਹਿ ਲਓ ਜ਼ਿਆਦਾ ਵਧੀਆ। ਹਾਂ ਕੱਪੜਾ ਦੇਖ ਕੇ ਕਿ ਮੈਨੂੰ ਤਾਂ ਜ਼ਿਆਦਾ ਵਧੀਆ ਹੀ ਲੱਗਦਾ। ਕੱਪੜਾ ਦੇਖ ਕੇ ਹੱਥ ਲਾ ਦੇ ਕੇ। ਕਿਵੇਂ ਦਾ ਐ ਕਿਵੇਂ ਦਾ ਨਹੀਂ ਐ ਕੱਪੜੇ ਦੇ ਮਾਮਲੇ ਚ ਮੈਂ ਕਹਿੰਨੀ ਆ। ਆਪਨੂੰ ਸ਼ੋਪ ਤੇ ਲੈਣਾ ਚਾਹੀਦੀ ਐ ਕੱਪੜਾ-ਕੁਪੜਾ ਜਦੋਂ। ਹਾਂ, ਬਾਕੀ ਇੱਧਾਂ ਤੁਸੀਂ ਦੇਖ ਲਓ ਹਾਂ। ਅੱਧਰ ਤੁਸੀਂ ਦੇਖ ਲਓ ਬਾਹਰੋਂ ਸ਼ੋਪਿੰਗ ਕਰਨੀ ਉਹ ਵੱਖਰੀ ਗੱਲ ਐ।
ਨਹੀਂ-ਨਹੀਂ ਮੈਂ ਸੋਚ ਰਹੀ ਆਂ। ਕਿੱਥੋਂ ਕਰਾਂ ਕਿਵੇਂ ਕਰਾਂ ਮੈਨੂੰ ਤੇ ਆਪ ਸਮਝ ਆਂਦਾ ਵਾ ਨਾ
ਮੈਂ ਤੇ ਇਹਦੋਂ ਬੁਲਾ ਮੰਗਵਾ ਲਈ ਨਾ। ਮੈਂ ਥੋੜ੍ਹਾ ਜਿਹਾ ਮੇਰੇ ਦਿਮਾਗ ਤੋਂ ਮਤਲਬ ਮੇਰੇ ਮਾਇੰਡ ਨ ਬੈਠੇ ਆ। ਕਿਉਂਕਿ ਮੈਂ ਰਿਟਰਨ ਨਾ ਕਰਿਆ ਕੱਪੜਾ ਨਾ ਗੰਦਾ ਜਿਵੇਂ ਰੇਸ਼ਮੀ ਟਾਈਪ ਕੱਪੜਾ ਨੀ ਹੁੰਦਾ ਖਾਣ ਵਾਲਾ ਕੱਪੜਾ‌ ਹੁੰਦਾ ਮੈਨੂੰ ਤਾਂ ਕੱਪੜਾ ਹੀ ਸਮਝ ਨੀ ਆਇਆ। ਫਿਰ ਉਧਰ ਲਿਖਿਆ ਤਾਂ ਕੁਛ ਹੋਰ ਆਂਦਾ ਜੇ ਆਪਾਂ ਲਿਖਿਆ। ਕਿਆ ਯਾਰ ਗ੍ਰੈਸ ਕੋਟਨ ਹੈ, ਕੋਟਨ ਹੈ ਲੇਕਿਨ ਚੀਜ਼ ਨਿਕਲੀ ਕੁਛ ਹੈ, ਮੇਰੇ ਤੋਂ ਦੋ ਵਾਰ ਹੋ ਮੇਰੇ ਦੋ ਵਾਰ ਹੋ ਲਿਆ ਸੱਤ ਅੱਠ ਸੌ ਦਾ ਸੂਟ ਮੰਗਵਾਇਆ ਤਾਂ ਇੰਜੋ ਇਆ ਮੇਰਾ ਔਰ ਸੇਲ ਲੱਗਦੀ ਹੈ, ਢਾਈ-ਢਾਈ ਸੌ ਦੇ ਕੁੜਤਿਆਂ ਦੀ ਉਹ ਤਾਂ ਵੀ ਮੇਰੇ ਨਾਲ ਇੰਜੋ ਇਆ
ਹਾਂ ਫਿਰ
'ਤੇ ਫਿਰ ਥੋੜ੍ਹਾ ਜਿਹਾ ਕੱਪੜੇ ਦਾ ਮਾਮਲਾ ਚ ਫਿਰ ਦੋ ਵਾਰ ਡਾਊਨ ਹੋ ਗਏ ਤੁਹੀ ਮਾਇੰਡ ਤੋਂ ਬਾਹਰ ਹੀ ਹੈ ਕੱਪੜੇ ਦਾ ਦੇਖੋ ਸ ਟਮ 'ਤੇ ਮੈਂ ਵੀ ਆਪਣੀ ਗੁਡੀਆਂ ਦੀ ਡਰੈਸ ਮੰਗਵਾਈ ਸੀ। ਲੇਕਿਨ ਨੀ ਆਇਆ ਸਮਝ-ਸਮਝ ਤੋਂ ਬਾਹਰ ਕੱਪੜਾ ਗੰਦਾਂ ਹੀ ਨਿਕਲਿਆ
ਹਾਂ ਫੇਰ ਨਾ ਸਮਝ ਆਇਆ 'ਤੇ ਫਿਰ ਦਿਲ ਵੀ ਨੀ ਕਰਦਾ ਨਾ ਲੈਣ ਨੂੰ ਫਿਰ ਹੂੰ
ਔਰ ਨੈਟ ਦਾ ਕੁਛ ਸਕਟਦਾ ਸੀ, ਕੁਛ ਵਧੀਆ ਜਾ ਮੈਂ ਕਿਹਾ 'ਚ ਟਰਾਈ ਕਰਨਾ ਅੱਛਾ ਲੱਗਦਾ। ਆਇਆ ਤਾਂ ਬਹੁਤ ਹਾਰਡ ਮੈਚ ਸੀ, ਹਾਰਡ
ਇੱਕਦਮ ਸੋਫਟ ਨੈਟ ਜਿਹੜੀ ਹੁੰਦੀ ਨਾ ਉਹ ਬਿਲਕੁਲ ਸਹੀ ਹਾਂ।
ਉਹ ਹਾਰਡ ਸੀ ਹੂੰ ਮੈਂ ਪਾਈ ਲੱਗ ਲੱਗੇਗਾ ਨਹੀਂ ਕੁਛ ਪਾਇਆ ਹੋਇਆ ਨੈੱਟ ਦਾ ਉਂਦੇ ਤੋਂ ਬਹੁਤ ਹਾਰਡ ਹੈ।
ਹਾਂ, ਸੋਫਟ ਵਾਲੀ ਨੈਟ ਨਾ ਹੂੰ ਹੂੰ ਹੂੰ
ਉਸ ਚੱਕਣ ਦਾ ਨਾ ਥੋੜ੍ਹਾ ਜਿਹਾ ਹੁਣ ਕੱਪੜੇ ਦੇ ਮਾਮਲੇ ਤੋਂ ਦਿਮਾਗ ਕੰਮ ਨੀ ਕਰਦਾ। ਮਾਇਡ ਤੋਂ ਉਪਰ ਹੀ ਹੁੰਦਾ ਸੋਚ ਵੀ ਨਾ ਕਈ ਵਾਰ ਹਾਏ ਕੱਪੜਾ ਸੋਹਣਾ ਸੂਟ ਕਿਨਾ ਸਿਰਾ
ਫਿਰ ਉਹੀ ਆਉਂਦਾ ਮਨ ਵਿਚ ਕੀ ਹਾਏ ਪਤਾ ਨੀ ਖ਼ਰਾਬ ਹੀ ਨਾ ਜੇ ਹੁਣ ਪੈਸੇ ਵੀ ਲਾਓ ਤੇ ਫਿਰ ਖ਼ਰਾਬ ਵੀ ਨਾ ਆ ਜਾਏ।
ਹਾਂ। ਉਹ ਮੇਰੀ ਸਾਡੇ ਮਿਲਣ ਵਾਲੇ ਨੇ ਉਨ੍ਹਾਂ ਨੇ ਸ਼ੌਪਿੰਗ ਕੀਤੀ ਸਾਡੇ ਘਰ ਦੇ ਫੈਮਿਲੀ ਵਾਲੇ ਮੈਂਬਰ ਹੀ ਹੈ ਇੱਕ ਨੇ ਮੰਗਵਾਇਆ ਅੱਛੀ ਚੀਜ਼ ਨਿਕਲੀ ਦੂਜੇ ਮੰਗ ਅੱਛਾ ਸੂਟ ਨਿਕਲ ਲਾ ਉਹਦਾ ਉਹਨੂੰ ਇਹ ਵੀ ਮੇਰੇ ਤੋਂ ਅੱਛਾ ਨਿਕਲਣ ਉਹ ਮੰਗਵਾਉਂਦੀ ਰਹਿੰਦੀ ਹੈ ਕਿਉਂਕਿ ਉਹਨੂੰ ਸਮਝ
ਸਮਝ ਆ ਗਿਆ।
ਤਿੰਨ-ਚਾਰ ਵਾਰ ਮੰਗਵਾ ਲਈਏ ਹਾਂ ਉਹਨੇ ਤਿੰਨ-ਚਾਰ ਵਾਰ ਮੰਗਵਾਇਆ ਉੱਧਰੋਂ ਏ
ਆਹ, ਉਹੀ ਤਾਂ ਮਤਲਬ ਬੰਦਾ ਸਮਝ ਲੈਂਦਾ ਜਿਸ ਚੀਜ਼ ਨੂੰ ਨਾ ਬਸ ਸਮਝ ਲਓ ਕਿ ਭੇਦ ਜਿਵੇਂ ਹੋ ਗਿਆ। ਉਹ ਤਾਂ ਹੀ ਫਿਰ ਹਾਂ ਲਿੱਤਾ ਵੀ ਚੰਗਾ ਲੱਗਿਆ ਨਾ ਉਹਨੂੰ
ਹੂੰ
ਹੂੰ ਹੂੰ ਤੇ ਬੰਦੇ ਨੂੰ ਸਮਝ ਆ ਜਾਂਦਾ ਵੱਖਰੀ ਗੱਲ ਹੈ।
ਹੂੰ ਫਿਰ ਅੱਜ ਕਾ ਪਤਾ ਅੱਜ ਜੋ ਆਂਦਾ ਅੰਮਰੇਲਾ ਵਗੈਰਾ ਤਾਂ ਮੈਨੂੰ ਘੱਟ ਹੀ ਪਸੰਦ ਆ ਕਿਉਂਕਿ ਸ਼ ਬੋਡੀ ਦੇ ਹਿਸਾਬ ਨਾਲ ਅੱਛੀ ਲਗਦੀਆਂ ਚੀਜ਼ਾਂ ਪਹਿਲੇ ਮੈਂ ਬਹੁਤ ਪਾਈ ਹੈ, ਫਰੋਕ ਵਗੈਰਾ ਪਹਿਲੇ ਤਾਂ ਬਹੁਤ ਪਾਈ ਹੈ, ਬਹੁਤ ਪਾਈ ਹੈ, ਕਿਉਂਕਿ ਪਹਿਲੇ ਠੀਕ ਸੀ, ਬ ਸਰੀਰ ਵੀ ਠੀਕ ਹੁਣ ਜੇ ਸਰੀਰ ਦੇ ਹਿਸਾਬ ਨਾ ਹੁਣ ਅੱਛੇ ਵੀ ਲੱਗਦੇ।
ਪਹਿਲੇ ਤੇ ਮਾਹੌਲ ਵੀ ਅੱਛਾ ਸੀ।
ਹਾਂ। ਹਾਂ, ਹਾਂ ਹੁਣ 'ਤੇ ਫਿਰ ਪਾਣ ਦਾ ਮਨ ਵੀ ਨਹੀਂ ਕਰਦਾ ਤੇ ਅੱਛੀ ਵੀ ਨਹੀਂ ਲੱਗਦੀ। ਮੈਨੂੰ ਤੁਹਾਨੂੰ ਘੱਟ ਹੀ ਪਸੰਦ ਏ, ਫਰੋਕ, ਲੋਗ ਫਰੋਕਾਂ ਵਗੈਰਾ ਘੱਟ ਹੀ ਪਸੰਦ ਏ।
ਹਮ ਓਹੀ ਹੋ ਜਾਂਦਾ ਨਾ ਫਿਰ ਮੁੱਲ ਦੇ ਹਿਸਾਬ ਨਾਲ ਲੋਕ। ਕੱਪੜਾ ਪਾਇਆ ਵੀ ਚੰਗਾ ਲੱਗਦਾ ਇਹਨਾਂ ਨੂੰ। ਹੋਰ ਸਭ ਠੀਕ ਆ।
ਹੋਰ ਸੁਣਾਓ ਬਣ ਗਈ ਰੋਟੀ ਸ਼ਾਮ ਦੀ।
ਹਮ ਬਸ ਹੁਣ ਚਾਹ ਚੁ ਪੀਆ ਗੇ।
ਹਮ‌ ਅੱਛਾ ਕੀ ਬਣਾਣ ਲੱਗਿਆ ਰਾਤੇ।
ਦੇਖੋ ਬੱਚੇ ਕੀ ਖਾਣਗੇ।
ਹੁਣ ਤਾਂ ਸਹੀ ਆ ਨਾ ਫਿਰ।
ਉਹੀ ਬਣਾਵਾਂਗੇ ਹਾਂ।
ਸਾਡੇ ਵੀ ਬਣਾਵਾਂਗੇ ਓ।
ਬੱਚਿਆਂ ਉੱਤੇ ਏ ਨਾ ਬੱਚੇ ਜੋ ਖਾਣਗੇ। ਫਿਰ ਉਹੀ ਬਣਾਦੇਵਾਂਗੇ ਫਿਰ।
ਹਾਂ ਬਸ ਬੱਚੇ ਖਾਣ ਨਾ ਫਿਰ ਮਨ ਖ਼ਰਾਬ ਹੋ ਜਾਂਦਾ ਆਪਾਂ ਬਣਾ ਲਈ ਜੋ ਆਪਣੀ ਮਰਜ਼ੀ ਬਣਾ ਕੇ ਬਹਿ ਜਾਂਦੇ ਹਾਂ। ਬੱਚੇ ਖਾਂਦੇ ਸਬਜ਼ੀ ਫਰਿਜ ਨੂੰ ਰੁਲਦੀ ਰਹਿੰਦੀ ਏ।
ਹਾਂ ਬਸ।
ਫਿਰ ਉਹਨੂੰ ਚੁੱਕ ਕੇ ਕੁੱਛ ਬਣਾਉ ਉਹਨਾਂ ਦਾ। ਆਮਲੂ ਕੋਲ ਜਾਂਦੀ ਏ ਇਹ ਕੰਮ ਹੁੰਦਾ। ਵੇਸਟ ਹੁੰਦੀ ਸਬਜ਼ੀ ਬਣ ਵੀ ਮਿਹਨਤ ਖਰਾਬ ਹੋ ਜਾਂਦੀ ਏ।
ਉਹ ਤਾਂ ਏ ਫਿਰ ਦਿਲ ਵੀ ਨਹੀਂ ਕਰਦਾ। ਬਾਈ ਦੇ ਵੀ ਦਈਏ ਕਿਸੇ ਨੂੰ ਖਾ ਵੀ ਜਾਂ ਲਈਏ।
ਸਹੀ ਗੱਲ ਆ ਕਿਸੇ ਦੇ ਢਿੱਡ ਵਿੱਚ ਪੈ ਜਾਵੇ ਤਾਂ ਬੰਦਾ ਚਲ ਕਿਸੇ ਦੇ ਮੂੰਹ ਲਗਦੀ ਵੱਖਰੀ ਗੱਲ ਐ। ਜਦੋ ਸੁੱਟ ਦੇ ਤਾਂ ਫਿਰ ਦੁੱਖ ਲੱਗਦਾ।
ਉਹ ਤੇ ਏ ਫਿਰ ਦੁੱਖ ਤੇ ਲੱਗਦਾ ਮਿਹਨਤ ਨਾਲ ਕਮਾਂਦੇ ਆ ਬੰਦੇ।
ਹਾਂ ਇਸ ਜਗਾ ਤੇ ਅਫਸੋਸ ਸਮਝ ਕੇ ਬਣਾਣੀ ਪੈਦੀ ਨਹੀਂ ਖਾਦੇ ਤੇ ਨਾ ਹੀ ਬਣਾਓ ਵਧੀਆ। ਕਦੇ ਕਿਸੇ ਨੂੰ ਆਪਣਾ ਦਿਲ ਕਰ ਬਣਾ ਲ ਹਾਂਜੀ ਜੀ ਜੀ ਹਾਂਜੀ ਹਾਂਜੀ ਜੀ ਜੀ, ਸ਼ਸ਼ੀ ਕਾਲ। ਸ਼ਸ਼ੀ ਕਾਲ।